ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ
ਠੀਕ ਹੈਜੀ ਆਪਣਾ ਸੁਣਾਓ ਕਿੱਦਾਂ ਉਹ ਕੀ ਕਰਦੇ ਪਏ ਸੀਗੇ
ਬਸ ਅੱਸੀਂ ਵੇਹਲੇ ਵਧੀਆ
ਅੱਛਾ ਜੀ ਘਰ ਪਰਿਵਾਰ ਸਭ ਠੀਕ ਹੈ
ਆਹੋ ਛੁੱਟੀਆਂ ਪਈਆਂ ਸੀ ਬੱਚਿਆਂ ਦੀਆਂ
ਹਾਂਜੀ ਬੱਚਿਆਂ ਨੂੰ ਤਾਂ ਬਸ ਛੁੱਟੀਆਂ ਪਈਆਂ
ਹਾਂ ਬਸ ਇਹੀ ਨਾ ਜਦੋਂ ਤੱਕ ਬੱਚੇ ਘਰ ਤਾਂ ਪਰੇਸ਼ਾਨ ਬਸ ਇਹਨਾਂ ਨੇ ਕਰਨਾ
ਬਿਲਕੁਲ ਬਿਲਕੁਲ ਇਹ ਤਾਂ ਹੈਗਾ
ਹਾਂ
ਤੁਸੀ ਦੱਸੋ ਅੱਜ ਕਿੱਦਾਂ ਯਾਦ ਕੀਤਾ ਇਹੇਨੇ
ਹਮ ਬਸ ਓਦਾਂ ਹੀ ਮੈਂ ਕਿਹਾ ਮੈਂ ਨਾ ਅਸੀਂ ਨਾ ਘਰ ਬਣਵਾਇਆ ਨਯਾ ਆਪਣਾ ਤੇ ਮੈਂ ਨਾ ਹਾਂ ਹਾਂਜੀ ਤੁਆਨੂੰ ਵੀ ਤੇ ਮੈਂ ਇਹ ਸੋਚਣਾ ਸੀ ਕਿ ਮਤਲਬ ਤੁਹਾਡੇ ਤੋਂ ਸਲਾਹ ਲੈ ਗਏ ਸੀ ਕਿ ਜਿਵੇਂ ਅਲਮਾਰੀ ਵਗੈਰਾ ਅਲਮੀਰਾ ਵਗ ਰਾ ਬਣਵਾ ਲਈਏ ਤੇ ਮੈਂ ਪੁੱਛਣਾ ਸੀ, ਮਤ ਬੜੇ ਕਨਫਿਊਜ਼ਨ ਹੋ ਰਹੀ ਸੀ ਮੈਨੂੰ ਸੋਚਣ ਚ ਕਿ ਹਾਂ ਮੈਂ ਅਲੂਮੀਨੀਅਮ ਦੀ ਬਣਵਾਵਾ ਜਾਂ ਸਟੀਲ ਵਗੈਰ੍ਹਾ ਦੀ ਜੋ ਜਾਂ ਮਤਲਬ ਜੋ ਅੱਛੀ ਰਹੇ ਕਾਫੀ ਨਯਾ ਡਿਜਾਈਨ ਵੀ ਹੋਏ ਰਏ। ਤੇ ਪੁਰਾਣਾ-ਪੁਰਾਣਾ ਲੁੱਕ ਨਾ ਲੱਗੇ ਜਿਦ੍ਹੇ ਚ ਜੰਗ ਵੀ ਨਾ ਲੱਗੇ। ਲ ਜਿਵੇਂ ਕਈ ਵਾਰੀ ਹੁੰਦੇ ਨਾ ਜਾੱਗ ਲੱਗ ਜਾਂਦੇ ਨੇ ਤੇ ਅੱਛਾ ਨੀ ਲੱਗਦੀਆਂ ਪੁਰਾਣੇ ਪੁਰਾਣੇ ਲੁਕ ਕਰ ਦਿੰਦਾ। ਤੇ ਕੋਈ ਐਸੇ ਦੱਸੋ ਕਿ ਲੁੱਕ ਖਿੱਚ ਕੇ ਕਾਫ਼ੀ ਅੱਛੀ ਲੱਗੇ ਦੂਰੋਂ ਹੀ ਬੰਦਾ ਅਟਰ੍ਰੈਕਟਿਵ ਹੋਏ ਤੇ ਨਾਲੇ ਪੁਰਾਣਾ ਲੁੱਕ ਵੀ ਨਾ ਹੋਏ। ਫਾਇਦੇ ਚ ਵੀ ਹੋਏ ਤੇ ਸਪੇਸ ਵੀ ਜ਼ਿਆਦਾ ਹੋਏ ਅੰਦਰ ਐਸਾ ਕੁਛ
ਹਾਂ, ਭੈਣਜੀ ਲੋਹੇ ਦੀ ਅਲਮਾਰੀ ਬੈਸਟ ਰਏਗੀ। ਲੋਹੇ ਦੀ ਅਲਮਾਰੀ ਚ ਨਾ ਬੈਨੀਫਿਟਸ ਬੈਨੀਫਿਟ ਹੈਗੇ ਇੱਕ ਤਾਂ ਇਹ ਜਿਦਾਂ ਦੀ ਮਰਜੀ਼ ਆਪ ਡਿਜ਼ਾਇਨ ਦੇ ਕੇ ਬਣਵਾ ਲੋ। ਪਲੱਸ ਜਿਵੇਂ ਹੁਣ ਕਈ ਟੂ ਸਟ ਟੂ ਸਾਇਡਡ ਵਾਲੇ ਬਣਾਂਦੇ ਆ, ਕੋਈ ਥ੍ਰਰੀ ਸਾਈਡਡ ਵਾਲੇ ਬਣਾਂਦੇ ਨੇ ਤੇ ਇਹ ਅਸੀਂ ਅਸੀਂ ਜਿਹੜੀ ਬਣਵਾਈਏ ਨਾ ਹੁਣ ਅਸੀਂ ਵੀ ਅਲਮੇਰਾ ਪਿੱਛੇ ਬਣਵਾਈ ਏ ਐ। ਤੇ ਅਸੀਂ ਥਰੀ ਸਾਈਡਡ ਵਾਲੀ ਬਣਵਾਈ ਐ ਉਹ ਉਹਦੀ ਸਪੇਸ ਅਸੀਂ ਆਪਣੇ ਹਿਸਾਬ ਨਾਲ ਰਖਵਾਈ ਏ। ਇੱਕ ਤਾਂ ਅਸੀਂ ਸ਼ੈਲਫਸ ਵੀ ਬਣਵਾਈਆਂ ਇਹਦੇ ਵਿੱਚ ਉਥੋਂ ਹੈਂਗਰ ਦਾ ਵੀ ਸਿਸ ਟਮ ਰੱਖਿਆ ਏਦੇ ਵਿੱਚ। ਔਰ ਔਰ ਇਹਦੇ ਵਿੱਚ ਭੈਣ ਜੀ ਲੋਕਰ ਵੀ ਨਾ ਅੰਡਰਗਰਾਉਂਡ ਨੇ ਅੰਦਰ ਧੋਂਦਰ ਨੇ
ਅੱਛਾ ਹਾਂ ਗੋ ਕਾਫ਼ੀ ਫਾਇਦੇਮੰਦ ਆ ਇਏਦਾਂ ਦਾ
ਇਹ ਵੀ ਸਸਤੀ ਐ। ਅਗਰ ਜੇ ਤੁਸੀਂ ਲੱਕੜ ਦੀ ਵੀ ਬਣਵਾਂਦ ਤੇ ਉਹਨਾ ਲੱਕੜ ਦੀ ਸੱਤਰ ਅੱਸੀ ਹਜ਼ਾਰ ਰੁਪਏ ਦੀ ਤੁਆਡੀ ਖਾਲੀ ਅਲਮਾਰੀ ਅਲਮਾਰੀ ਬਨਣੀ ਐ। ਤੇ ਉਹਦੇ ਨਾਲ ਉਹਦੇ ਨਾਲ ਭੈਣ ਜੀ ਇੱਕ ਤੇ ਲੱਕੜ ਨੂੰ ਸਿਉਂਕ ਬੜੀ ਜਲਦੀ ਲੱਗਦੀ ਐ, ਓਦਾਂ ਤਾਂ ਪੰਜ-ਸੱਤ ਸਾਲ ਚੱਲ ਜਾਂਦੀ ਐ, ਨੋ ਡਾਊਟ ਬਟ ਉਹਦੇ ਵਿੱਚ ਸਿਯਉਂਕ ਬੜੀ ਜਲਦੀ ਲੱਗਦੀ ਐ ਔਰ ਮਹਿੰਗੀ ਵੀ ਬਣਦੀ ਐ ਤੇ ਇਹੀ ਸਹੀ ਰਹੇਗਾ ਕੀ ਤੁਸੀਂ ਆਪਣੀ ਲੋਹੇ ਦਿ ਲਮਾਰੀ ਬਣਵਾਣਾ।
ਅੱਛਾ, ਹਮਤੇ ਅਲੂਨੀਅਮ ਵਗੈਰਾ ਦਾ ਕੀ ਚੱਕਰ ਹੈ ਮਤਲ ਕੋਈ ਅਗਰ ਮੰਨ ਲਓ ਅਗਰ ਮੈਂ ਲੋਹੇ ਤੁਸੀਖਹਦੇ ਬਣਵਾਣਾ
ਹੂੰ-ਹੂੰ, ਨਾ ਦੇਖੋ ਭੈਣ ਜੀ ਜੇ ਅਗਰ ਪਾਣੀ ਲਗਾਓਗੇ ਤਾਂ ਜੰਗ ਲੱਗੇਗਾ। ਜੇ ਇਹਨੂੰ ਪਾਣੀ ਤਾਂ ਲੱਗਣਾ ਹੀ ਨਹੀਂ ਹੈਗਾ ਤੇ ਫਿਰ ਜੰਗ ਦਾ ਤਾਂ ਕੋਈ ਕੰਮ ਹੀ ਨਹੀਂ ਰਿਹਾ ਵਿਚ
ਅੱਛਾ-ਅੱਛਾ-ਅੱਛਾ,
ਪਿੱਛੇ ਬਣਵਾਏ ਸੀ, ਛੱਬੀ ਹਜ਼ਾਰ ਛੱਬੀ ਹਜਾਰ ਪੰਜ ਸੌ ਦੀ ਬਣੇ ਸੀ, ਔਰ ਅੱਧੀ ਕਮਰੇ ਦੀ ਸਪੇਸ ਇਹਨੇ ਘੇਰ ਲੇਤੀ ਸੀ, ਉਹ ਇੰਨੀ ਵੱਡੀ ਬਣੀ ਯਾਰ ਖੁੱਲੀ-ਡੁੱਲੀ, ਉਹ ਸਸਤੀ ਅਗਰ ਅਸੀਂ ਲੱਕੜ ਬਦਲਿਆਂ ਦੇ ਨਾਲ ਭਾਈ ਦੇ ਨਾਲ ਗੱਲ ਕੀਤੀ ਸੀਗੀ। ਉਹ ਕਹਿੰਦਾ ਜੀ ਅੱਸੀ ਹਜ਼ਾਰ ਰੁਪਏ ਅਰਾਮ ਮਾਰੀ ਅਲਮਾਰੀ ਨੂੰ ਣਾ ਫੇਰ ਉਹਦੇ ਵਿੱਚ ਨਾ ਭੈਣਜੀ ਲੋਕਰ ਦਾ ਹਿਸਾਬ ਕਿਤਾਬ ਨਹੀਂ ਸੀਗਾ।
ਅੱਛਾ-ਅੱਛਾ, ਹਾਂ ਫਿਰ ਉਹ ਤਾਂ ਫਿਰ ਸੇਫਟੀ ਲਈ ਆਪਣੀ ਉਹ ਡਰ ਰਹਿੰਦਾ। ਉਹਨਾਂ ਨੂੰ
ਹਾਂ, ਹਾਂਜੀ ਲੋਕ ਘਰੇ ਸਾਨੂੰ ਔਨੇ ਨਾ। ਇਗਜ਼ਾਮਪਲ ਦਿਖਾਈਆਂ ਸੀ? ਅਸੀਂ ਦੋ ਤਿੰਨ ਜਿਹੜੀਆਂ ਅਲਮਾਰੀਆਂ ਨੇ ਘਰ ਬਣਾਈਆਂ ਸੀ ਨਾ ਲੋਕਾਂ ਦੇ ਘਰ, ਉਹਨੇ ਸਾਨੂੰ ਦਿਖਾਈਆਂ ਪਰ ਸਾਨੂੰ, ਏਨਾ ਪਸੰਦ ਨੀ ਆਈ।
ਅੱਛਾ,
ਠੀਕ ਐ ਨਾ, ਕਿ, ਜਿਹੜਾ। ਭਾਰੀ ਬਾਹਰ ਸਨਮਾਈਕਾ ਲੱਗ ਗਿਆ, ਉਹ ਲੱਗ ਗਿਆ ਸਾਰੀ ਉਮਰ ਲਈ ਜਿਹੜੀ ਆਪਣੀ ਕਹਿਣਾ ਮੈਂ ਲੋਹੇ ਅਲਮਾਰੀ ਹੈ ਨਾ, ਪੰਜ ਸਾਲਾਂ ਬਾਅਦ ਅੱਠ ਸਾਲਾਂ ਬਾਅਦ। ਇਹਨੂੰ ਕਲਰ ਕਰਾ ਦੋ ਇਹ ਫੇਰ ਨਵੀਂ, ਦੀ ਨਵੀਂ,
ਬਿਲਕੁਲ,
ਚੇਂਜ ਹੋ ਗਈ। ਜਿਵੇਂ ਤੁਸੀਂ ਰੂਮ-ਰੂਮ ਦਾ ਪੇਂਟ ਚੇਂਜ ਕਰਾਣਾ ਨਾ ਕਲਰ ਚੇਂਜ ਕਰਾਣਾ ਉਹਦੇ ਤੁਸੀਂ ਅਕੋਰਡਿੰਗ ਹੀ ਤੁਸੀਂ ਆਪਣੇ ਬਾਰੀ ਦਾ ਕਲਰ ਚੇਂਜ ਕਰਵਾ ਸਕਦੇ ਆ। ਲੱਕੜ ਦੀ ਅਲਮਾਰੀ ਤਾਂ ਏਦਾਂ ਨਾ ਜਿਹੜਾ ਇੱਕ ਵਾਰੀ ਲੱਗ ਗਿਆ ਸੋ ਲੱਗ ਗਿਆ। ਉਹਨੂੰ ਅਗਰ ਜੇ ਆਪਾਂ ਚੇਂਜ ਵੀ ਕਰਾਨੇ ਤੇ ਉਹਦੇ ਤੇ ਬਹੁਤ ਪੈਸਾ ਲੱਗਦਾ ਇਹਦੇ ਕਲਰ ਤੇ ਤਾਂ ਇੰਨਾ ਪੈਸਾ ਨਹੀਂ ਲੱਗਦਾ। ਪੰਜ ਸੱਤ ਸੌ ਰੁਪਏ ਦੀ ਡੱਬੀ ਆਉਣੀ ਹੈ ਤੇ ਸਾਰਾ ਕਲਰ ਹੋ ਜਾਣਾ ਅਲਮਾਰੀ ਨੂੰ।
ਹਾਂ ਤੇ ਅਗਰ ਮੰਨ ਲਓ ਕੋਈ ਡਿਜ਼ਾਇਨ ਅਗਰ ਸੋਚਿਆ ਹੋਏ ਤੇ ਆਪਣੇ ਡਿਜ਼ਾਇਨ ਦੇ ਅਕੋਰਡਿੰਗ ਵੀ
ਬਿਲਕੁਲ ਬਿਲਕੁਲ ਲੋਹੇ ਦੀ ਅਲਮਾਰੀ ਤੇ ਡਿਜ਼ਾਇਨ ਬੜੇ ਸਹਣੇ ਸੋਹਣੇ ਬਣਦੇ ਨੇ। ਉਹ ਤੁਹਾਨੂੰ ਜਦੋਂ ਤੁਸੀਂ ਅਲਮਾਰੀ ਬਣਵਾਓਗੇ ਨਾ ਉਹ ਤੁਹਾਨੂੰ ਆਪਣੇ ਬੁੱਕਲੇਟ ਦਿਖਾਉਣਗੇ। ਅਤੇ ਤੁਸੀਂ ਉਹਨਾਂ 'ਚ ਡਿਜ਼ਾਇਨ ਪਸੰਦ ਕਰਨਾ ਅਕੋਡਿੰਗ ਟੂ ਡਿਜ਼ਾਇਨ ਤੁਸੀਂ ਆਪਣਾ ਅਲਮਿਰਾ ਬਣਵਾਉਣਾ। ਬੜੇ ਸੋਹਣੇ ਸੋਹਣੇ ਡਿਜ਼ਾਇਨ ਪਾਉਂਦੇ ਅੱਜ ਅੱਜ ਕੱਲ ਤਾ। ਹੋਰ ਔਰ ਲੱਕੜ ਦੀ ਅਲਮਾਰੀ ਮੇਨ ਮੈ ਵੀ ਸ਼ੀਸ਼ਾ ਵੀ ਨੀ ਲੱਗਦਾ ਔਰ ਲੋਹੇ ਦੀ ਅਲਮਾਰੀ ਦਾ ਸ਼ੀਸ਼ਾ
ਹਾਂ ਇਹ ਵੀ ਹਾਂ ਸ਼ੀਸ਼ਾ ਇਹ ਨਾਲ ਹੋ ਜਾਂਦਾ ਅਲੱਗ ਤੋਂ ਸ਼ੀਸ਼ਾ ਨਹੀਂ ਲੈਣਾ ਪੈਂਦਾ। ਅਤੇ ਜ਼ਿਆਦਾ ਸਪੇਸ ਵੀ ਚਲੋ ਬੱਚਤ ਹੋ ਜਾਂਦੀ ਹੈ। ਸਪੇਸ ਦੀ ਵੀ ਅਗਰ ਸ਼ੀਸ਼ੇ ਦੀ ਜਗ੍ਹਾ ਤੇ ਹੈ ਨਾ ਜੇ ਸ਼ੀਸ਼ਾ ਅਟੈਚ ਅਲਮਿਰਾ ਨਾਲ ਓਹ ਫਾਇਦਾ ਰਹਿੰਦਾ। ਘੱਟ ਜਾਂਦੀ ਆ।
ਬਿਲਕੁਲ ਬਿਲਕੁਲ ਭੈਣ ਜੀ ਇਹ ਤਾਂ ਹੈਗਾ ਇਸ ਕਰਕੇ ਮੈਂ ਤਾਂ ਕਵਾਂਗੀ ਤੁਸੀਂ ਜਦੋਂ ਵੀ ਬਣਾਓ ਆਪਣੇ ਲੋਹੇ ਦੀ ਅਲਮਾਰੀ ਬਣਾਉਣਾ ਲੁੱਕ ਵੀ ਸਹੀ ਰਹਿੰਦੀ ਹੈ ਦੇਖਣ ਚ ਵੀ ਸੋਹਣੀ ਹੈ। ਔਰ ਨਿੱਗਰ ਹੈਗੀ ਔਰ ਬੁਨਿਆਦ
ਅੱਛਾ ਅੱਛਾ ਹੁਣ ਜਿਵੇਂ ਮਨਲੋ ਮੇ ਨਾ ਕੱਪੜੇ ਵਗੈਰਾ ਚ ਬੜਾ ਸਮਾਨ ਹੁੰਦਾ ਤੇ ਖਲੇਰਾ ਪਿਆ ਰਹਿੰਦਾ ਮੈਂ ਸੋਚਿਆ ਕਿੱਥੇ ਰੱਖਾਂ ਜਗ੍ਹਾ ਨੀ ਲੱਗਦੀ ਦੀ ਅਲਮਾਰੀ ਖਰੀਦਣਾ ਚਾਹੁੰਦੀ ਹਾਂ ਜਿਦੇ ਚ ਜ਼ਿਆਦਾ ਸਪੇਸ ਹੋਏ ਤੇ ਸਾਰਾ ਮੇਰੇ ਜਿਹੜੇ ਸਾਰੇ ਕੱਪੜੇ ਨੇ ਨਾ ਉਹ ਆ ਸਕਣ।ਐਕਸਟ੍ਰਾ, ਜਿਹੜਾ ਐਕਸਟਰਾ ਸਮਾਨ ਵੀ ਹੈਗਾ ਉਹ ਵੀ ਆ ਸਕੇ, ਜਿਹਦੇ ਨਾਲ ਖਲੇਰਾ ਨਾ ਲੱਗੇ। ਤੇ ਇਹਨਾਂ ਦਾ, ਅੱਛਾ।
ਕੱਪੜੇ ਵੀ ਹੋ ਗਏ ਆ ਬਾਹਰ ਅੰਦਰ ਤੇ ਦੇਖ ਸਕਦੇ ਹੋ ਤੁਸੀਂ ਅਗਲੇ ਸਾਡੇ ਇੱਕ ਸਾਈਡ ਤੇ ਉਹ ਘਰ ਪਾਉਣ ਵਾਲੇ ਵੀ ਰੱਖਦੇ। ਜਿਹੜਾ ਨੀਚਲਾ ਬੋਕਸ ਹੁੰਦਾ ਫੇਰ ਤਾਂ ਮੇਕਅਪ ਦਾ ਸਮਾਨ ਵਗੈਰਾ ਰੱਖ ਸਕਦੇ ਹੋ। ਪਲੱਸ ਲੋਕਲ ਦੀ ਫੈਸਿਲਿਟੀ ਅਵੇਲੇ ਵਲ ਹੋਏਗੀ ਜਿਕੂੰ ਕੋਈ ਤੁਹਾਡੇ ਪੈਨ ਕਾਰਡ ਡੋਕੂਮੈਂਟ ਵੈਗਰਾ ਜਿਹੜੇ ਵੀ ਹੁੰਦੇ ਨੇ ਸਰਟੀਫਿਕੇਟ ਸਕੂਲ ਦੇ ਉਦੋਂ ਤੁਸੀਂ ਆਪਣੇ ਆਦੇ ਵਿੱਚ ਰੱਖ ਸਕਦੇ ਹੋ।
ਅੱਛਾ ਅੱਛਾ।
ਹੋਰ ਇੰਨੀ ਸਪੇਸ ਹੈ ਨੀ ਲੋਕਰ ਦੀ ਵੀ ਇਹਨੀ‌ ਦਿੱਤੀ ਹੋਈ ਐ।
ਅੱਛਾ।
ਜੀ।
ਚਲੋ ਵਧੀਆ ਫਿਰ ਬਾਕੀ ਜੇ ਅਗਰ ਅਸੀਂ ਮੰਨ ਲਓ ਲੱਕੜੀ ਵਗੈਰਾ ਦੀ ਬਣਵਾਣੇ ਤਾਂ ਫਿਰ ਉਹਦਾ ਇੰਨਾ ਨਈ ਨਹੀਂ ਮਤਲਬ ਰਏਗਾ।
ਨਾ ਨਾਂ ਉ ਲੱਕੜ ਵਾਲੀ ਇੱਕ ਤਾਂ ਅੱਸੀ-ਨੱਬੇ ਹਜ਼ਾਰ ਦੀ ਬਣੇਗੀ। ਕਿੱਥੇ ਤਾਡਾ ਛੱਬੀ ਹਜ਼ਾਰ ਤੇ ਕਿੱਥੇ ਤੁਆ ਅੱਸੀ ਹਜ਼ਾਰ। ਫਿਰ ਉਸ ਤੋਂ ਬਾਅਦ ਕਹਿੰਦੀ ਇਹਨੇ ਪੰਜ-ਸੱਤ ਸਾਲ ਹੈਗੀ ਏ। ਸਿਊਂਕ ਲੱਗ ਜਾਣੀ ਐ, ਖਰਾਬ ਹੋ ਜਾਣੀ ਐ, ਬਸ ਇਸ ਕਰਕੇ ਨਾ ਮੈਂ ਤਾਂ ਕਹਿੰਦੀ ਆਂ, ਲੋਹੇ ਦੀ ਅਲਮਾਰੀ ਵੈਸਟ ਸਹੀ ਐ, ਲੋਹੇ ਦੀ ਅਲਮਾਰ ਤੇ ਚ ਜਿੱਦਾਂ ਮਰਜ਼ੀ ਤੁਸੀਂ ਡਿਜ਼ਾਇਨ ਪਵਾ ਲੋ। ਇਹ ਥੋੜੇ ਟਾਈਮ ਬਾਅਦ ਤੁਸੀਂ ਚੇਂਜ ਵੀ ਕਰਾ ਸਕਦੇ ਜਿਵੇਂ ਆਪ ਪਰ ਇੱਕ ਚੀਜ਼ ਦੇਖ ਦੇਖ ਕੇ ਭੈਣ ਜੀ ਬੋਰ ਹੋ ਜਾਂਣੇ ਆਂ ਨਾਂ। ਸਾਡਾ ਮਨ ਅੱਕ ਜਾਂਦਾ ਕਿ ਨਈਂ ਅਸੀਂ ਇਸ ਚੀਜ਼ ਨੂੰ ਚੇਂਜ ਕਰਦੀਏ। ਲੱਕੜ ਦੀ ਅਲਮਾਰੀ ਤਾਂ ਚੇਂਜ ਹੋਣੀ ਨੀਂ। ਤੁਸੀਂ ਇਹਦੇ ਤੇ ਆਪਣਾ ਲੋਹੇ ਅਲਮਾਰੀ ਦੂਸਰੇ ਕਲਰ ਦਾ ਪੇਂਟ ਕਰਾ ਲਓ। ਫਲਾਵਰ ਦੂਸਰੇ ਬਣਵਾ ਲੋ
ਨਹੀਂ ਤਾਂ ਅੱਜ ਕੱਲ੍ਹ ਜਿਵੇਂ ਮੰਨ ਲਓ ਵਾਲਪੇਪਰ ਵੀ ਆਉਦੇਂ ਆ ਆਦੇ ਵੀ ਚੂਪ ਚ ਆਪ ਮੇਰੇ ਪਿਛਲੇ ਕਾਰੇ ਵਿੱਚ ਪਹਿਲਾ ਕਰ ਹੈਗਾ ਸੀ, ਜਿਹੜਾ ਉਹਦੀ ਜਿਹੜੀ ਅਲਮਾਰੀਆਂ ਹੈਗੀਆਂ ਸੀ। ਤੇ ਮੈਂ ਉਹਦੇ ਚ ਉਵੇਂ ਹੀ ਕੀਤਾ ਦਾ ਸੀ, ਜਿਵੇਂ ਮੰਨਲਓ ਐਵੇ ਲੋਹੇ ਦੀ ਸੀ ਸ਼ਾਇਦ। ਸੁਣਨਾ 'ਤੇ ਮੈਂ ਨਾ ਵਾਲ ਪੇਪਰ ਵਗੈਰਾ ਬਣਵਾਇਆ, ਤਾਂ ਉਹ ਮੇਰੇ ਕੋਲ ਛੋਟੀ ਸੀ, ਪਰ ਤੇ ਮੈਂ ਵਾਲ ਪੇਪਰ ਤੇ ਮੈਨੂੰ ਸਜਾਵਟ ਦਾ ਮੈਨੂੰ ਚਾਹੀਦਾ ਸੀ। ਮੈਨੂੰ ਸ਼ੌਂਕ ਹੈਗਾ ਨਾ ਕਿ ਹਾਂ ਚੀਜ਼ਾਂ ਸਜਾਉਣ ਦਾ ਤਾਂ ਇੱਕ ਮਤਲਬ ਕਾਫੀ ਮੈਨੂੰ ਥੋੜ੍ਹੀ ਅਥੈਟਿਕ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਕਿ ਅੱਛੇ ਲੱਗਣਗੇ ਖੜੇ ਹੋਣ ਤੇ ਮੈਂ ਵਾਲਪੇਪਰ ਮੰਗਵਾਇਆ ਸੀ, ਤੇ ਵਾਲਪੇਪਰ ਪਰ ਵੀ ਮਤਲਬ ਅੱਛੇ, ਅੱਜ ਕੱਲ ਕਾਫੀ ਅਵੇਲੇਬਲ ਹੈਗੇ। ਫੋਨ 'ਚ ਐਪਾਂ 'ਚ ਤੇ ਉਹ ਪਾ ਕੇ ਮੈਂ ਉਹ ਮਤਲਬ ਉਹ ਚਿਪਕਾ ਦਿੱਤਾ, ਤੇ ਉਹਦੇ ਨਾਲ ਵੀ ਕਾਫੀ ਅੱਛੀ ਲੁਕ ਆ ਗਏ ਸੀਮਾਰ ਅਲਮੀਰਾ ਚ' ਲੱਗੇ ਨੀ ਮਤਲਬ ਲੱਗ ਹੀ ਨੀ ਰਹੀ ਸੀ ਹਾਂ। ਕੋਈ ਪੇਂਟ ਵਗੈਰਾ ਕਰਵਾਇਆ ਹੋ, ਜਾਂ ਮਤਲਬ ਕੀ ਵੀ ਬੋਲ ਪੇਪਰ ਲਵਾਇਆ, ਜਾਂ ਕੁੱਛ ਅਲਗ ਕਰਵਾ, ਮਾਇਆ ਵੀ ਲੱਗ ਦਾ ਬਿਲਕੁਲ
ਹਾਂਜੀ ਉਹ ਫੇਰ ਨਵੀਂ ਲੁੱਕ ਆ ਗਈ, ਨਾ ਉਹਦੇ ਵਿੱਚ ਉਹ ਨਵੀਂ- ਨਵੀਂ ਤਰ੍ਹਾਂ ਹੋ ਗਈ। ਬਹੁਤ ਬੈਨੀਫਿਟ ਸੀ ਗੇ ਨੇ ਕਿ ਆਪਾਂ ਨੂੰ ਤਾਂ ਇਹੀ ਬੈਸਟ ਰਹਿੰਦੀ ਹੈ, ਬਾਕੀ ਤੁਸੀਂ ਅਹ ਕੱਪ ਬੋਰਡ ਵਗੈਰਾ ਬਣਵਾ ਲਏ ਨੇ ਰਸੋਈ ਦੇ,
ਨਾ ਹਾਂ ਨਾ ਹੱਲ ਤੇ ਨਹੀਂ,
ਕੱਪ ਬੋਟਸ ਕਿਹੜੇ ਬਣਾਉਣ ਦੀ ਸਲਾਹ ਲਿੱਤੀ। 'ਤੇ ਤੁਸੀਂ ਲੱਕੜ ਦੇ ਬਣਵਾ ਰਹੇ ਹੋ, ਜਾਂ ਐਲੂਮੀਨੀਅਮ ਦੇ
ਕੁਛ ਤੁਸੀਂ ਦੱਸ ਦਿਉ?
ਮੈਂ ਤਾਂ ਇਹੀ ਕਵਾਂਗੀ, ਭੈਣ ਜੀ ਤੁਸੀਂ ਐਲੂਮੀਨੀਅਮ ਦੇ ਬਣਾਉਣਾ ਐਲੂਮੀਨੀਅਮ ਦੇ ਤਾਂ ਬਹੁਤ ਵਧੀਆ ਨੇ ਲੱਕੜ ਦੇ ਬਣਾਓਗੇ ਜਿਵੇਂ ਹਲਕਾ ਜਿਹਾ ਪਾਣੀ ਪੂਣੀ ਲੱਗ, ਜਾਂਦਾ ਨਾ ਕੰਮ ਕਰਦੇ ਤੁਹਾਨੂੰ ਪਤਾ ਹੈ, ਰਸੋਈ ਚ ਪਾਣੀ ਆਪਣੇ ਕੋਲ ਹੀ ਡਿੱਗ ਜਾਂਦਾ ਹੈ, ਬੱਚੇ ਰੋੜ ਜਾਂਦੇ ਨੇ ਤੇ ਫੇਰ ਉਹ ਉਹਦੇ ਨਾਲ ਨਾ। ਨਾ ਲੱਕੜ ਫੁੱਲ ਜਾਂਦੀ ਹੈ। ਇਹ ਚੀਜ਼ ਹੋ ਜਾਂਦੀ। ਅਗਰ ਤੁਸੀਂ ਇਹੀ ਐਲੂਮੀਨੀਅਮ ਦੇ ਬਣਵਾਓਗੇਂ ਨਾ ਤੇ ਐਲੂਮੀਨੀਅਮ ਦੇ ਬਹੁਤ ਵਧੀਆ, ਵਧੀਆ ਬਣਨਗੇ ਅਸੀਂ ਬਣਵਾਏ ਨੇ ਬਲੈਕ ਤੇ ਵਾਈਟ ਗ੍ਰੇ, ਕਬੀਨੇਸ਼ਨ ਬਣਾ ਕੇ ਸ਼ੀਕ ਨਿਚਲੀ ਲਗਾਈ। ਵਾਈਟ ਪੱਲੇ ਲਗਵਾਏ ਨੇ ਗ੍ਰੇ ਕਲਰ ਦੇ, ਤੇ ਵੀ ਚੰਗੀ, ਮੇਰਾ ਸਾਰਾ ਕੰਮ ਵੀ ਕਰਵਾਇਆ ਲਾਈਟਿੰਗ ਲਗਵਾਈ ਹੋਈ ਐ। ਬਹੁਤ ਸੋਹਣੇ ਬਣੇ ਹੋਏ ਨੇ, ਇਹਨਾਂ ਦੀ ਇੱਕ ਤਾਂ ਬਣੇ ਵੀ ਸਸਤੇ ਨੇ, ਇਹ ਇਹ ਸਾਡਾ ਪੈ ਗਿਆ ਸੀ, ਭੈਣਜੀ ਅ ਅੱਸੀ ਹਜ਼ਾਰ ਰੁਪਏ ਪੈ ਗਏ ਸੀ, ਅਕੋਰਡਿੰਗ ਟੂ ਕਿਚਨ ਸਾਈਜ਼ ਪੈਂਦਾ ਨਾ, ਸਾਡੀ ਕਿ ਚਨ ਹੈਗੀ ਆ, ਛੇ ਫੁੱਟ ਲੰਬੇ ਤੇ ਪੰਜ ਇੰਚ ਪੰਜ ਫੁੱਟ ਚੌੜੀ ਤੇ, ਤੁਹਾਡੀ ਰਸੋਈ ਕਿੰਨੀ ਵੱਡੀ ਕਿੰਨੀ ਹੈਗੀ? ਆ ਚੋੜੀ ਲੰਬਾਈ ਚੋੜੀ
ਇਹਨਾ ਹੀ ਕੁਛ ਹੋਏਗਾ, ਤੁਹਾਡੇ ਤੋਂ ਥੋੜ੍ਹੀ ਵੱਡੀ ਹੋਏਗੀ ਲਾ ਲਓ ਤੁਸੀਂ।
ਅੱਛਾ ਜੀ, ਹਾਂ ਬਸ ਫਿਰ ਭੈਣਜੀ ਤੁਹਾਡਾ ਵੀ ਇੰਨੇ ਕੁ ਦਾ ਖਰਚਾ ਆ ਜਾਏਗਾ, ਅੱਸੀ ਨੱਬੇ ਹਜ਼ਾਰ ਰੁਪਏ ਦਾ ਹਨਾ। ਤੇ ਵਧੀਆ ਬਣ ਜਾਏਗੀ, ਉਹ ਲੁ ਵੀ ਵਧੀਆ ਲੱਗਦੀ ਹੈ ਅਸੀਂ ਤਾਂ ਨਾ ਆਪਣੇ ਪੀ ਓ ਪੀ ਦੇ ਅਕੋਡਿੰਗ ਬਣਵਾਈ। ਐ, ਪੀ ਉ ਪੀ ਸਾਡੀ ਗ੍ਰੇ ਕਲਰ ਦੀ ਐ ਨਾ, ਉਹਦੇ ਨਾਲ ਅਸੀ ਮੈਚ ਕਰਵਾਈਏ ਆਪਣੇ ਕਿਚਨ।
ਹਾਂ ਸਗੋਂ ਵਧੀਆ ਲੱਗਦੇ ਡਿਜ਼ਾਇਨ ਵੀ ਅੱਛੇ ਹੋਣ ਲੁੱਕ ਵੀ ਵਧੀਆ ਆ ਜਾਂਦੀ ਰਸੋਈ ਦੀ।
ਹਾਂਜੀ ਇਹ ਤਾਂ ਹਾਂਜੀ, ਅਲਮੀਨੀਅਮ ਬਸਟ ਰਿਹਾ ਗੀ, ਇਥੇ ਤੇ ਜਿੱਦਾਂ ਮਰਜੀ ਪਾਣੀ ਵੀ ਰੂੜ ਜਵੇ ਨਾ ਜਾਂ ਆਪਾਂ ਗਿੱਲਾ ਕੱਪੜਾ ਮਾਰੀਏ ਤੇ ਇਹਨ ਫੁੱਲਣਾ ਨੀ ਆ ਪਲਾਈ ਨੇ। ਜਾਨੀ ਕਿ ਸ਼ਸ਼ ਹੋਗੀ ਐ।
ਹਾਂ,
ਇਹ ਚੀਜ਼ ਹੈਗੀ ਹੈ ਤੇ ਇਹ ਬੈਸਟ ਹੈਗੀ ਹੈ, ਜੇ ਤੁਸੀਂ ਵੀ ਜਦੋਂ ਹੀ ਲਓਗੇ ਬਣਵਾਓਗੇ ਨਾ ਐਲੂਮੀਨੀਅਮ ਦੀ ਹੀ ਬਣਵਾਣਾ ਔਰ ਅਲਮੀਰਾ ਜਿਹੜੀ ਬਣਾਓਗੇ ਲੋਹੇ ਦੀ
ਅੱਛਾ-ਅੱਛਾ ਚਲੋ ਜੀ, ਹੁਣ ਤਾਂ ਬਸ ਮੈਂ ਹੀ ਅਲਮੀ ਅਲਮੀਨੀਅਮ ਤੇ ਨਾਲੇ ਲੋਹੇ ਬਣਵਾਵਾਂਗੀ ਅਲਮਾਰੀ ਵਗੈਰਾ ਚਲੋ ਜੀ, ਕਾਫ਼ੀ ਅੱਛੀ ਸਲਾਹ ਦਿੱਤੀ ਤੁਸੀਂ। ਕਾਫੀ ਨੌਲੇਜ ਦੇਤੀ ਇਸ ਬਾਰੇ, ਚਲੋ ਜੀ।
ਠੀਕ ਹੈ ਭੈਣਜੀ ਠੀਕ ਹੈ ਜੀ ਓਕੇ ਜੀ। ਨ